ਹਾਂਜੀ ਸਸਰੀਆਕਾਲ।
ਸਸੀਕਾਲ ਜੀ।
ਹੋਰ ਸੁਣਾਓ? ਸਭ ਠੀਕ ਆ।
ਸਭ ਵਧੀਆ, ਸਭ ਵਧੀਆ, ਤੁਸੀਂ ਦੱਸੋ ਤੁਹਾਡੇ ਕੀ ਹਾਲ-ਚਾਲ?
ਸਭ ਵਧੀਆ ਸਭ ਬਾਬਾ ਜੀ ਦੀ ਮਹਿਰ।
ਚਲੋ ਵਧੀਆ ਗੱਲ ਐ। ਪਰ ਆਵਾਜ਼ ਨਾ ਬਹੁਤ ਸਲੋ ਆ ਰਹੀ ਐ ਥੋੜੀ ਜਿਹੀ ਤੇਜ਼ ਬੋਲਿਓ।
ਹਾਂਜੀ ਹਾਂ ਸਭ ਵਧੀਆ ਅੱਜ-ਕੱਲ੍ਹ ਤਾਂ ਪੜ੍ਹਾਈ ਦੀ ਕਿਤਨੀ ਵੈਲਿਊ ਹੋ ਗਈ। ਬੱਚਿਆਂ ਦੀ ਛੁੱਟੀਆਂ ਜੋ ਹੋ ਗਈਆਂ ਹੁਣ ਗਰਮੀ ਦੀ।
ਸਹੀ ਗੱਲ ਐ।
ਮਤਲਬ ਪੜ੍ਹਾਈ ਦੀ ਤਾਂ ਬਹੁਤ ਪਹਿਲੇ ਅਸੀਂ ਪਹਿਲੇ ਦੇ ਮਾਂ-ਪਿਓ ਬੱਚਿਆਂ ਨੂੰ ਕਿਤੇ ਪੜ੍ਹਾਂਦੇ ਸੀ‌। ਛੋਟੀ-ਛੋਟੀ ਉਮਰ ਤੇ ਵਿਆਹ ਕਰ ਦਿੰਦੇ ਸੀ।
ਸਹੀ ਗੱਲ ਐ ਤੁਹਾਡੀ ਬਿਲਕੁਲ ਹੁਣ ਤਾਂ ਬੱਚਿਆਂ ਨੂੰ ਦੇਖ ਦੇਖੋ ਤੁਸੀਂ ਵਿਆਹ ਹੀ ਨਹੀਂ ਕਰ ਰਹੇ ਕਿੰਨਾ ਉਹ ਹੋ ਗਿਆ। ਕੀ ਵਿਆਹ ਨੀ ਕਰਦੇ ਆਪਾਂ ਪੜ੍ਹਨਾ ਐ। ਆਪਾਂ ਪੜ੍ਹਨਾ ਮਾਂ-ਪਿਓ ਵੀ ਕਹਿੰਦੇ ਚਲੋ ਵਧੀਆ ਗੱਲ ਐ। ਸਾਡੇ ਬੱਚੇ ਪੜ੍ਹਦੇ ਪਏ ਆ ਤਾਂ ਆਪਾਂ ਪੜ੍ਹਾਈ ਹੀਏ ਆਪਣੇ ਬੱਚਿਆਂ ਨੂੰ।
ਉਹ ਤੋਂ ਪਹਿਲੇ ਤਾਂ ਮਾਂ-ਪਿਓ ਦੇ ਖਾਲੀ ਇੱਕ ਹੀ ਰਹਿੰਦਾ ਸੀ। ਕਿ ਮੁੰਡਾ ਪੜ੍ਹੇ ਕੁੜੀ ਤੇ ਵਿਆਹ ਕੇ ਰੋਟੀ ਰੋਟੀਆਂ ਹੀ ਬਣਾਂਨੀਆਂ ਨੇ। ਸੋਹਰੇ ਘਰ ਜਾਣਾ ਤੇ ਕੀ ਪੜ੍ਹ ਕੇ ਕੀ ਕਰਨਾ। ਤੇ ਛੋਟੀ-ਛੋਟੀ ਉਮਰ 'ਤੇ ਵਿਆਹ ਕਰ ਦਿੰਦੇ ਸੀ। ਪੜ੍ਹਾਈ ਦੀ ਵੈਲਿਊ ਨਹੀਂ ਕਰਦੇ ਸੀ। ਜਬ ਉਹਨਾਂ ਦਾ ਤਕਲੀਫ਼ ਆਂਦੀ ਹੈਈ ਤਾਂ ਮਾਂ-ਪਿਓ ਨੂੰ ਵੀ ਤਕਲੀਫ਼ ਹੁੰਦੀ ਕਿ ਮੇਰੇ ਬੱਚਿਆਂ ਨੂੰ ਤਕਲੀਫ਼ ਆਈ ਐ। ਸਾਨੂੰ ਤਕਲੀਫ਼ ਹੋ ਰਹੀ ਐ। ਸਮੇਂ ਦੇ ਨਾਲ ਬੱਚਿਆਂ ਮਾਂ-ਪਿਓ ਦੀ ਸੋਚ ਵੀ ਬਦਲ ਗਈ ਨਾ।
ਨਹੀਂ ਉਹ ਤਾਂ ਹੈ ਈ, ਹੁਣ ਤਾਂ ਮਾਂ-ਪਿਓ ਨੂੰ ਹੁੰਦਾ, ਕਿ ਸਾਡੇ ਬੱਚੇ ਪੜ੍ਹ ਲਿਖ ਕਿ ਕੁਛ ਬਣ ਜਾਣ ਤਾਂ ਤਾਂ ਹੀ ਆਪਣੇ ਪੈਰਾਂ ਚ ਸਟੈਂਡ ਹੋ ਜਾਣ ਤਾਂਈ ਆਪਾਂ ਵਿਆਹ ਕਰੀਏ।
ਇੱਕਦਮ ਦੇਖੋ ਦੁੱਖ ਵੇਲੇ ਕੋਈ ਵੀ ਸਾਥ ਨਹੀਂ ਦਿੰਦਾ। ਉਹ ਸਮਭ ਆਪਣੀ ਪੜ੍ਹਾਈ ਹੋਈ ਪੜ੍ਹੀ ਹੋਈ ਚੀਜ਼ ਜਾਂ ਆਪਣੇ ਅੰਦਰ ਦਾ ਗੁਣ ਨਹੀਂ ਕੰਮ ਆਂਦਾ ਵੇ।
ਬਿਲਕੁਲ ਸਹੀ ਗੱਲ ਐ। ਅੱਜ-ਕੱਲ੍ਹ ਦੇ ਟਾਈਮ 'ਚ ਦੇਖੋ ਐਜੂਕੇਸ਼ਨ ਬਹੁਤ ਜ਼ਰੂਰੀ ਆ। ਹਰ ਕਿਸੇ ਲਈ। ਚਾਹੇ ਕੋਈ ਵੱਡਾ ਐ। ਅੱਜ-ਕੱਲ ਤਾਂ ਕੋ ਦੇਖੋ ਤਾਂ ਕੋਈ ਏਜ ਲਿਮਿਟ ਵੀ ਨਹੀਂ ਹੈ। ਪੜ੍ਹਨ ਵਾਲੇ ਕਿੰਨੀ ਉਮਰ ਚ ਵੀ ਪੜ੍ਹਦੇ ਰਹਿੰਦੇ ਨੇ।
ਉਹ ਤੋਂ ਗੱਲ ਹੁਣ ਦੇਖ ਲਓ ਨਾ ਅਗਰ ਤੁਸੀਂ ਬੀ ਐਡ ਨਹੀਂ ਕਰੋਗੇ। ਤਾਂ ਤੁਹਾਡੀ ਇਨਕਮ ਘੱਟ ਤੁਸੀਂ ਬੀ ਐੱਡ ਕਰ ਲਓ। ਕਿ ਤੁਹਾਡੀ ਇਨਕਮ ਜਸਟ ਡਬਲ ਹੋ ਜਾਏਗੀ‌। ਅੱਜ-ਕੱਲ੍ਹ ਐਡੂਕੇਸ਼ਨ ਨਾਲ ਉਹਦੇ ਇਨਕਮ ਦਾ ਵੀ ਟੋਕਨ ਦਾ ਹੋ ਗਿਆ। ਜਿਹੜੀ ਜੀ ਪੜ੍ਹਾਈ ਕਰੋਗੇ ਤੁਹਾਡਾ ਕਦੇ ਇਨਕਮ ਮਿਲਣੀ।
ਉਹ ਜ਼ਰੂਰੀ ਵੀ ਹੋ ਗਈ ਏ। ਮੇਨ ਗੱਲ ਇਹ ਹੋ ਗਈ ਏ। ਕਿ ਅੱਜ-ਕੱਲ੍ਹ ਤਾਂ ਟਾਈਮ ਤਾਂ ਕਿੰਨੀ ਜ਼ਰੂਰੀ ਹੋ ਗਈ ਏ। ਤੁਹਾਡੇ ਲਈ ਐਜੂਕੇਸ਼ਨ।
ਐਜੂਕੇਸ਼ਨ ਦੀ ਵੈਲਿਊ ਬਹੁਤ ਪਹਿਲੇ ਤਾਂ ਵੈਲਿਊ ਇਕਦਮ ਹੀ ਨਹੀਂ ਸੀ ਹੁਣ ਤੋਂ ਮਾਂ-ਪਿਓ ਬੱਚੇ ਦੇ ਵਿਆਹ ਹੀ ਨਹੀਂ ਕਰਦੇ। ਬੱਚਾ ਪੜ੍ਹਨ ਦੇ ਸੋਚਦੇ ਤਾਂ ਮਾਂ-ਪਿਓ ਤੁਸੀਂ ਜਿਤਨਾ ਪੜਨਾ ਪੜ੍ਹੋ। ਤੁਸੀਂ ਵਿਆਹ ਦੀ ਟੈੈਂਸ਼ਨ ਮਤ ਲਓ। ਅੱਜ ਕ ਪਹਿਲੇ ਤਾਂ ਸੱਸ ਸੌਹਰੇ ਪੁੱਛਦੇ ਨਹੀਂ। ਇਸ ਅੱਜ-ਕੱਲ੍ਹ ਤੁਸੀਂ ਵਿਆਹ ਕਰਨ ਜਾਓ ਸਭ ਤੋਂ ਪਹਿਲੇ ਪੁੱਛਦੇ ਕੁੜੀ ਕਿਨਾ ਪੜ੍ਹੀ ਲਿਖੀ ਏ? ਪੜ੍ਹੀ ਲਿਖੀ ਕੀ ਨਹੀਂ। ਕਿਉਂਕਿ ਬੰਦੇ ਬੱਚਿਆਂ ਦੀ ਮੇਨਟੇਨੈਂਸ ਰਿਸ ਸਪੈਕਟ ਬਹਿਣਾ ਦਾ ਸਲੀਕਾ ਸਭ ਪੜ੍ਹਾਈ ਤੋਂ ਹੀ ਪਤਾ ਚੱਲਦਾ। ਕਿ ਬੱਚਾ ਕਿਸ ਤੌਰ-ਤਰੀਕੇ ਦਾ ਹੋਵੇ।
ਨਹੀਂ ਉਹ ਤਾਂ ਹੈਈ। ਦੇਖੋ, ਪੜ੍ਹਾਈ ਇੰਨੀ ਜ਼ਰੂਰੀ ਹੈ ਅੱਜ-ਕੱਲ੍ਹ ਦੇ ਟਾਈਮ 'ਚ' ਅਗਰ ਤੁਸੀਂ ਪੜ੍ਹੇ-ਲਿਖੇ ਨਹੀਂ ਹੋ ਤਾਂ ਤੁਸੀਂ ਕੁਛ ਨਹੀਂ ਕਰ ਸਕਦੇ ਤੁਸੀਂ ਸੋਚੋ ਵੀ ਤੁਸੀਂ ਕੁਛ ਕਰ ਪਾਓਗੇ ਨਾ। ਬਿਲਕੁਲ ਵੀ ਨਹੀਂ ਤੁਸੀਂ ਕੁਛ ਕਰ ਪਾਓਗੇ।
ਹੁਣ ਸਾਡੇ ਰਿਲੇਟਿਵ ਵਿੱਚ ਦੇਖੋ ਉਹਨਾਂ ਦਾ ਪੜ੍ਹੀ-ਲਿਖੀ ਕੁੜੀ ਹੈ। ਹਸਬੈਂਡ ਐਕਸਪਾਇਰ ਕਰਕੇ ਛੋਟੀ ਦੀ ਉਮਰ ਦੋ-ਦੋ ਬੱਚੇ ਨੇ ਉਹਨਾ ਦੇ ਛੋਟੇ। ਅੱਜ ਉਹ ਪੜ੍ਹੀ- ਲਿਖੀ ਤਾਂ ਉਹ ਆਪਣਾ ਜੋਬ ਕਰ ਰਹੀਏ ਆਪਣੇ ਬੱਚਿਆਂ ਨੂੰ ਸਾਂਭ ਰਹੀ ਏ, ਮਾਂ-ਪਿਓ ਨੂੰ ਟੈਂਨਸ਼ਨ ਨਹੀਂ ਹੈ ਨਾ। ਦੇਖੋ, ਕਬ ਕਿਸੇ ਤੇ ਦੁੱਖ ਦੀ ਘੜੀ ਆਣੀ ਹੈ ਕੋਈ ਨਹੀਂ ਜਾਣਦਾ। ਤਾਂਹੀ ਕਹਿੰਦੇ ਬੱਚਿਆਂ ਨੂੰ ਪੜ੍ਹਾਣਾ ਚਾਹੀਦਾ। ਸਾਨੂੰ ਬੱਚਿਆਂ ਨੂੰ ਬੋਲਣਾ ਚਾਹੀਦਾ ਕਿ ਛੋਟੇ ਪੜੋ ਤੁਸੀਂ ਪੜ੍ਹ ਕੇ ਕੁਛ ਬਣਨੋ।
ਨਹੀਂ ਉਹ ਤਾਂ ਹੈ ਹੀ। ਔਰ ਅੱਜ ਕੱਲ ਦੇ ਟੈਮ ਤੇ ਜਰੂਰੀ ਵੀ ਬਹੁਤ ਹੋ ਗਿਆ ਕਿ ਐਜੂਕੇਸ਼ਨ ਦੇਖੋ ਪੜਾ ਲਿਖਾ ਬੰਦਾ। ਕਿੱਥੇ ਪਹੁੰਚ ਗਿਆ ਤੁਸੀਂ ਵੀ ਇਹ ਵੇਖੋ?
ਕਿ ਅਗਰ ਤੁਹਡੇ ਕੋਲ ਪੜ੍ਹਾ ਹੈ ਈ ਆ ਤਾਂ ਆਪਾਂ ਫੋਰਨ ਕੰਟਰੀ ਵਿੱਚ ਜਾਂਦੇ ਹਾਂ। ਆਪਾਂ ਕਿਸੇ ਨੂੰ ਕਿਸੇ ਨਾਲ ਗੱਲ ਕਰਨ ਵਾਲੇ ਬਣਦੇ ਨੇ। ਆਪਾਂ ਦੇਖੋ, ਸਾਨੂੰ ਇੰਗਲਿਸ਼ ਨਹੀਂ ਆਦੀ ਹੋਗੀ ਪੜ੍ਹੇ-ਲਿਖੇ ਨਹੀਂ ਆਪਾਂ। ਤਾਂ ਬਾਹਰ ਕਿਸੇ ਕੰਟਰੀ ਚ ਜਾਣੇ ਹਾਂ ਤਾਂ ਕਿਵੇਂ ਗੱਲ ਕਰਾਂਗੇ ਕਿਸੇ ਨਾਲ।
ਉਹ ਤੋਂ ਗੱਲਸ ਹੁਣ ਹੋਸਪਿਟਲ ਹੀ ਚੱਲ ਜਾਓ, ਕਿਤੇ ਬਾਹਰ ਅੱਜ ਕੱਲ੍ਹ ਬਾਹਰ ਜਾਓ ਇੰਗਲਿਸ਼ ਵਿੱਚ ਹੁੰਦਾ ਹੈ ਕਿਤੇ। ਤਾਂ ਤੁਸੀਂ ਅਗਰ ਨਹੀਂ ਬੋਲ ਪਾਓਗੇ ਤਾਂ ਤੁਸੀਂ ਕਿਕਨ ਟ੍ਰਰੀਟਮੈਂਟ ਕਰੋਗੇ ਆਪਣਾ।
ਬਿਲਕੁਲ ਸਹੀ ਦੇਖੋ ਪੜ੍ਹੇ ਲਖ ਲਿਖਾ ਬੰਦਾ ਹੁੰਂਦਾ ਤਾਂ ਅੱਗੇ ਹੋ ਕੇ ਡਾਕਟਰ ਨਾਲ ਵੀ ਗੱਲ ਵਧੀਆ ਤਰੀਕੇ ਨਾਲ ਕਰ ਲੈਂਦਾ। ਜਦ ਤੁਸੀਂ ਤੁਹਾਨੂੰ ਕਿਸੇ ਚੀਜ਼ ਨਾਲ ਪਤਾ ਪਤਾ ਹੀ ਨਹੀਂ ਹੋਏਗਾ ਕਿ ਤੁਸੀਂ
ਜਾਂਦਾ ਨਾ, ਜਿਸ ਦੇਸ਼ 'ਚ' ਜਾਂਦਾ ਬੰਦਾ ਇੰਗਲਿਸ਼ ਤੋਂ ਅੱਜ-ਕੱਲ੍ਹ ਤੁਮ ਉਹ ਹੋ ਗਈ ਹੈ ਮੇਨ ਹੋ ਗਈ। ਬਾਕੀ ਤੁਸੀਂ ਕੁਛ ਬੋਲ ਨਾ ਪਾਓ ਇੰਗਲਿਸ਼ ਅਗਰ ਆਦੀ ਏ। ਤੁਸੀਂ ਸਾਰਾ ਕੁਝ ਕਰ ਸਕਦੇ ਹੋ।
ਨਹੀਂ ਉਹ ਹੋਈ ਗਈ ਆ ਦੇਖੋ ਸਾਰੀ ਲੈਂਗੁਏਜ ਜ਼ਰੂਰੀ ਹੈ ਸਾਡੇ ਲਈ। ਕਿਹੜੀ ਮਰਜ਼ੀ ਲੈਂਗੁਏਜ ਹੋਏ। ਜਿਹੜੀ ਆਪ ਆਪ ਸ ਨੂੰ ਆਂਦੀ। ਆਦੀ ਹੋਏਗੀ ਤਾਂ ਆਪਾਂ ਕਰ ਸਕਦੇ ਹਾਂ। ਦੇਖੋ ਅੱਜ-ਕੱਲ੍ਹ ਸਟੂਡੈਂਟ ਕੰਟਰੀ 'ਚ' ਆਪ ਆਪ ਦੂਜੀ ਲੈਂਗੂਏਜ ਸਿ ਪੜ ਹੀ ਲਿਖਣ ਹੁੰਦਾ ਹੀ ਦੂਜੀ ਲੈਂਗੂਏਜ ਵੀ ਸਿੱਖ ਸਕਦਾ ਹੈ। ਆਖਰ ਦੂਜੀ ਲੈਂਗੁਏਜ ਦਾ ਕਿੰਨਾ ਟਰੈਂਡ ਹੋ ਗਿਆ। ਆਪਾਂ ਪੜ੍ਹੇ ਲਿਖੇ ਹੋਵਾਂਗੇ ਤਾਂ ਹੀ ਦੂਜੀ ਲੈਂਗੁਏਜ ਵੀ ਸਿੱਖ ਪਾਵਾਂਗੇ। ਉਹਦੇ ਨਾਲ ਸਾਡਾ ਕੀ ਹੋਏਗਾ? ਬਾਹਰ ਜਾਵਾਂਗੇ ਤਾਂ ਬਾਹਰ ਉਹਦੀ ਕਿੰਨੀ ਵੈਲਯੂ ਇਹ ਤੁਹਾਨੂੰ ਵੀ ਪਤਾ ਹੈ ਅੱਜ-ਕੱਲ੍ਹ ਤਾਂ ਇੱਥੇ ਵੀ ਕਿੰਨੀ ਵੈਲੂਯ ਹੋ ਰਹੀ ਹੈ। ਫੋਰਨ ਲੈਂਗੁਏਜ ਦੀ।
ਉਹ ਤੋਂ ਗੱਲ ਸਹੀ ਹੈ। ਅੱਜ-ਕੱਲ੍ਹ ਤਾਂ ਔਨਲਾਈਨ ਦਾ ਸ ਹੋ ਗਿਆ। ਔਨਲਾਈਨ ਹੀ ਤੁਸੀਂ ਪੜ੍ਹਾਈ ਕਰ ਸਕਦੇ ਹੋ ਫਰੈਂਚ ਪੜ੍ਹਨਾ ਬਾਹਰ ਦੀ ਲੈਗਵਏਜ ਕਰਨੀ ਹੈ ਤੁਸੀ ਬਾਹਰ ਦੀ ਲੈਂਗੂਏਜ ਬਹੁਤ ਸਕੋਪ ਹੋ ਗਿਆ ਵ ਤੁਸੀਂ ਹਾਲੇ ਪੜ੍ਹਨੇ ਵਾਲੇ
ਹਾਂ ਨਹੀਂ ਹੋਤਾ ਹੈ। ਬਿਲਕੁਲ ਸਹੀ ਗੱਲ ਹੈ।
ਨਹੀਂ ਤੋਂ। ਇਨਸਾਨ ਤੋਂ ਕਿਦੋਂ ਦੀ ਕਿ ਪਹੁੰਚ ਜਾਏਗਾ।
ਸਹੀ ਗੱਲ ਐ ਆਪਾਂ ਦੇਖੋ ਪੜ੍ਹੇ - ਲਿਖੇ ਹੋਗੇ ਤਾਂ ਹੀ ਕਰਵਗੇ।
ਦੇਖੋ ਪਹਿਲੇ ਦੇ ਗ਼ਰੀਬ ਬੱਚੇ
ਆਪਾਂ
ਮਾਵਾਂ ਬ ਹੁੰਦੀਆਂ ਹੀ ਬੱਚਿਆਂ ਨੂੰ ਕਾਂ ਲਗਾ ਦਿੰਦੇ ਆ ਅੱਜ - ਕੱਲ੍ਹ ਗਰੀਬ ਬੰਦੇ ਵੀ ਆਪਣੇ ਬੱਚਿਆਂ ਨੂੰ ਪੜ੍ਹਾਦੇ ਨੇ।
ਰ ਦੇਖੋ ਗਵਰਮੈਂਟ ਨੇ ਕਿੰਨੀ ਫੈਸਿਲਿਟੀਜ ਵੀ ਦਿੱਤੀ ਵੀਈ ਐ। ਗੌਰਮੈਂਟ ਸਕੂਲ ਵਿੱਚ ਦੇਖੋ ਤੁਸੀਂ ਕਿੰਨੀ ਫੈਸਿਲਿਟੀ ਹੈ ਬੱਚਿਆਂ ਦੀ ਪੜ੍ਹਾਈ ਲਈ ਬੱਚਿਆਂ ਅਗਰ ਪੜ੍ਹਦੇ ਹੈ ਕਿੰਨੇ ਵ ਵਗੈਰਾ ਮਿਲਦੇ ਨੇ ਉਹਨਾਂ ਨੂੰ ਦੇਖੋ ਅੱਗੇ ਪੜ੍ਹਨ ਲਈ ਸਕੋਲਰਸ਼ਿਪ ਵਗੈਰਾ ਮਿਲ ਨੇ ਅੱਜ ਕੱਲ ਤਾਂ ਇੰਨੀ ਵੀ ਪ ਮਤਲਬ ਲੋਕਾਂ ਨੂੰ ਇਹਵੇ ਜਿਹੜਾ ਬੱਚਾ ਪੜ੍ਹਨ ਵਾਲਾ ਹਦਾ ਹੈ। ਇੰਨੀ ਟੈਸ਼ਨ ਨਹੀਂ ਹੁੰਦੀ ਕਿ ਇਨਾ ਪੈਸਾ ਕਿੱਥੋਂ ਲਾਵਾਂਗੇ ਅਸੀਂ ਅਗਰ ਤੁਸੀਂ ਪੜ ਵਧੀਆ ਪੜ੍ਹਦੇ ਹੋ ਤਾਂ ਤੁਹਾਨੂੰ ਕਿਨੇਸਟ ਸਕਲਰਸ਼ਿ ਵਗੈਰਾ ਮਿਲ ਜਾਂਦੀ ਐ। ਪੜ੍ਹਨ ਵਾਲੇ ਬੱਚੇ ਉਹਨਾਂ ਦਾ ਫਾਇਦਾ ਉਠਾਉਂਦੇ ਨੇ ਇਹ ਸ ਚੀਜ਼ਾਂ ਦਾ।
ਉਹ ਤੋਂ ਗੱਲ ਸੀ ਅੱਜ ਕੱਲ੍ਹ ਦਾ ਲੋਨ ਹੋ ਜਾਂਦਾ ਹੈ ਕਿ ਪੜ੍ਹਾਈ ਲੋਨ ਅਜ ਜਾਂਦਾ ਵੇ ਪੜ੍ਹਾਈ ਦਾ ਉਹ ਵੀ ਹੁੰਦਾ ਕਿ ਡਿਸਕਾਊਂਟ ਹੁੰਦਾ ਵ ਵਦਿਆਂ ਦਾ ਕਿ ਚੱਲ ਇਤਨਾ ਤੁਹਾਨੂੰ ਮਾਫ਼ ਹੋਏਗਾ ਡਿਸਕਾਊਂਟ ਹੋ ਜਾਏਗਾ ਤੁਸੀਂ ਪੜ੍ਹੋ। ਗੌਰਮੈਂਟ ਨੇ ਬੜਾ ਕੁਛ ਕਰੀ ਸਕੂਲ ਖੋਲ੍ਹੇ ਜੋ ਬੱਚਿਆਂ ਨੂੰ ਖਾਣੇ ਵਾਸਤੇ ਲੰਚ ਵੀ ਪ੍ਰੋਵਾਈਡ ਕਰਦੀ ਪੜ੍ਹਨ ਵਾਲੇ ਐ ਕਿ ਪੜ੍ਹਨ ਵੀ, ਖਾਣ ਵੀ।
ਬਿਲਕੁਲ ਸਹੀ ਗੱਲ ਐ ਤੁਹਾਡੀ। ਪਰ ਉਹੀ ਹੈ ਨਾ ਕਿ ਪੜ੍ਹਨਾ ਦੇਖੋ ਬੱਚਿਆਂ ਨੂੰ ਆਪਾਂ ਸਮਝਾਣਾ ਪਏਗਾ। ਕਿ ਅੱਜ ਕੱਲ ਦੇ ਟਾਈਮ ਵਿੱਚ ਬਿਨਾਂ ਐਜੂਕੇਸ਼ਨ ਦੇ ਕੋਈ ਫਾਇਦਾ ਨਹੀਂ ਐ। ਤੁਹਾਡੀ ਜ਼ਿੰਦਗੀ ਵਿੱਚ ਤੁਸੀਂ ਕਾਮਯਾਬ ਹੀ ਨਹੀਂ ਹੋ ਸਕਦੇ। ਦੀ ਜ਼ਿੰਦਗੀ ਵਿੱਚ ਜੇ ਤੁਸੀਂ ਪੜ੍ਹੇ ਲਿਖੇ ਹੋ ਤਾਂ ਅੱਗੋਂ ਵੱਧੋਗੇ।
ਉਹ ਤੋਂ ਗੱਲ ਸਹੀ ਅੱਜ-ਕੱਲ੍ਹ ਤਾਂ ਅਸੀਂ ਤਾਂ ਬੱਚਿਆਂ ਨੂੰ ਫੋਰਸਫੁਲੀ ਬੋਲਦੇ ਹਾਂ ਕਿ ਨਹੀਂ ਤੁਸੀਂ ਪੜ੍ਹੋ ਕੁਛ ਬਨੋ ਆਪਣੇ ਪੈਰਾਂਟਸ ਸਟੈਂਡ ਹੋ ਜਾਓ।
ਸਹੀ ਗੱਲ ਐ ਪੜ੍ਹੋਗੇ ਤਾਂ ਹੀ ਆਪਣੀ ਜ਼ਿੰਦਗੀ ਵਿੱਚ ਕੁਛ ਕਰ ਪਾਓਗੇ ਤੁਸੀਂ।
ਪੁਰਤੂਗਜ਼
ਉਹ ਤਾਂ ਦੇਖੋ ਪੜ੍ਹਾਈ ਤਾਂ ਇੰਨੀ ਜ਼ਰੂਰੀ ਹੋ ਗਈ ਅੱਜ - ਕੱਲ੍ਹ ਦੇ ਟਾਈਮ 'ਚ ਪੜ੍ਹਿਆ ਲਿਖਿਆ ਬੰਦਾ ਕੀ ਨਹੀ ਕਰ ਸਕਦਾ ਸਭ ਕੁਛ ਕਰ ਸਕਦਾ ਆਪਦੀ ਲਾਈਫ ਵਿੱਚ।
ਉਹ ਤੋਂ ਗੱਲ ਸਹੀ ਐ। ਆਪਣੀ ਲਾਈਫ ਨੂੰ ਅਗਰ ਸਿਕਿਓਰ ਕਰਨਾ ਆਪਣੇ ਫਿਊਚਰ ਨੂੰ ਬਰਾਈਟ ਰੱਖਣਾ ਤੁਹਾਨੂੰ ਪੜ੍ਹਨਾ ਪੈਣਾ ਕੋਈ ਪਸ਼ਨ ਨਹੀਂ ਬੱਚਨ ਆਪਣਾ ਫਿਊਚਰ ਥਹਾ੍ਹਾ ਇ ਤਾਂ ਹੀ ਬਰਾਈਟ ਹੈ ਦੇਖੋ ਤੁਸੀਂ ਜੋਬ ਅੱਛੀ ਕਰੋਗੇ ਤਾਂ ਤੁਹਾਨੂੰ ਇਨਕਮ ਅੱਛੀ ਹੋਏਗੀ। ਇਨਕਮ ਅੱਛੀ ਹੋਏਗੀ ਤੇ ਤੁੜਾ ਘਰ ਘ ਸ ਸੈੱਟ ਰਹੇਗਾ ਤੁਹਾਨੂੰ ਟਨ ਨਹੀ ਰਹੇਗੀ।
ਮਾਂ - ਪਿਓ ਨੂੰ ਦੇਖੋ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਸਾਡਾ ਬੱਚਾ ਪੜ੍ਹ ਲਿਖ ਕੇ ਕੁਝ ਬਣ ਜਾਏ। ਮਾਪੇ ਕੀਨੇ ਹ ਖੁਸ਼ ਹੁੰਦੇ ਨੇ ਕਿ ਚਲੋ ਸਾਡੇ ਬੱਚੇ ਦੀ ਵੱਡੀੱਕ ਅੱਕ ਮੰਨਦਾ ਪਿਆ ਹੈ ਸਭ ਕੁਛ ਕਰਦਾ ਪਿਆ। ਅੱਗੇ ਦੇਖੋ ਆਪਾਂ ਪੜ੍ਹੇ ਲਿਖੇ ਹੁੰਦੇ ਪੜ੍ਹੇ ਲਿਖੇ ਹੁੰਦੇ ਨੇ ਆਪਾਂ ਆਪਦੇੇ ਅੱਗੇ ਬੱਚੇ ਹੁੰਦੇ ਨੇ ਪਰਿਵਾਰ ਹੁੰਦਾ। ਆਪਾਂ ਕਿਸੇ ਨੂੰ ਪੜਾ ਵੀ ਸਕਦੇ ਹਾਂ ਕਿਸੇ ਗਰੀਬ ਦੀ ਵੀ ਮਦਦ ਕਰ ਹਾਂ। ਐਜੂਕੇਸ਼ਨ ਨਾਲ ਆਪਾਂ ਕਿ ਕੀ ਕੁਛ ਨੀ ਕਰ ਸਕਦੇ।
ਉਹ ਤੋਂ ਗੱਲ ਇਕਦਮ ਸਹੀ ਏ ਅਸੀਂ ਆਪ ਪੜ੍ਹੇ-ਲਿਖਾਂਗੇ ਤਨ ਆਪ ਬੱਚਿਆਂ ਨੂੰ ਪੜ੍ਹਾ ਸਕਦੇ ਹਾਂ। ਅੱਗੋਂ ਬੱਚੇ ਪੜ੍ਹੇ ਲਿਖੇਗੇ ਤਾਂ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਨੇ।
ਦੇਖੋ ਆਪਦੇ ਦੇਸ਼ ਆਪਾਂ ਆਪਦੇ ਦੇਸ਼ ਨੂੰ ਵੀ ਚਲਾਣਾ ਆਪਣੇ ਦੇਸ਼ ਨੂੰ ਵੀ ਚਲਾਣ ਲਈ ਇੱਕ ਅਨਪੜ੍ਹ ਬੰਦਾ ਓ ਕੰਮ ਨੀ ਕਰ ਸਕਦਾ। ਜੇੜਾ ਇੱਕ ਪੜ੍ਹਿਆ-ਲਿਖਿਆ ਬੰਦਾ ਕਰ ਸਕਦਾ।
ਇਕਦਮ ਗੱਲ ਸਹੀ ਏ।
ਆਪਾਂ ਬਾਹਰ ਜਾਣਾ ਏ ਕਿਸੇ ਨਾਲ ਗੱਲ ਕਰਨੀ ਏ ਇੱਕ ਪੜ੍ਹਾ-ਲਿਖੇ ਬੰਦੇ ਨੂੰ ਪਤਾ ਹੈ ਮੈਂ ਕਿਸ ਤਰੀਕੇ ਨਾਲ ਗੱਲ ਕਰਨੀ ਏ ਬਾਹਰ ਸਾਮਣੇ ਵਾਲੇ ਨਾਲ ਦੇ ਕੇ ਬੰਦਾ ਗੱਲ ਕਰਦਾ।
ਕਿੰਨੀ ਵਧੀਆ ਗੱਲ ਐ।
ਉਹ ਤੋਂ ਗੱਲ ਸਹੀ ਇੱਕਦਮ, ਪੜ੍ਹਾਈ ਦੀ ਤਾਂ ਬਹੁਤ ਵੈਲਿਊ ਐ।
ਸਹੀ ਗੱਲ੍ਹ ਏ ਤੁਹਾਡੀ ਪੜ੍ਹਾਈ ਦੀ ਤਾਂ ਮੈਂ ਤਾਂ ਕੈਂਨੀ ਆਂ ਆਪਾਂ ਆਪਦੇ ਬੱਚਿਆਂ ਨੂੰ ਇੰਨਾ ਦੱਸੀਏ ਕਿ ਪੜਾ ਪੜ੍ਹਾਈ ਸਾਡੇ ਲਈ ਇੰਨੀ ਜ਼ਰੂਰੀ ਹੈ ਕਿ ਵੀ ਤੁਸੀਂ ਰੋਟੀ ਨਾ ਖਾਓ ਬੇਸ਼ੱਕ ਇੱਕ ਟਾਈਮ ਪਰ ਪੜ੍ਹਾਈ ਜ਼ਰੂਰ ਕਰੋ ਆਪਦੀ ਪੜ੍ਹੋਗੇ ਤਾਂ
ਦੇਖੋ ਆਪਣੇ ਮਾਂ-ਪਿਓ ਆਪਣੇ ਆਪਣਾ ਸ਼ੌਖ ਆਪਣਾ ਸਭ ਕੁਛ ਕੱਟ ਕੇ ਬੱਚਿਆਂ ਨੂੰ ਪੜ੍ਹਾਂਦੇ ਪਏ ਨੇ। ਕਿ ਨਹੀਂ ਸਾਡਾ ਬੱਚਾ ਪੜ੍ਹ ਜਾਵੇ ਸਾਡੇ ਸਭ ਕੁਝ ਅਸੀਂ ਆਪਣਾ ਪੇਟ ਕੱਟ ਕੇ ਆਪਣੇ ਬੱਚੇ ਨੂੰ ਪੜ੍ਹਾਣਾ ਵੇ। ਗਟ ਖਾ ਕੇ ਆਪਣੇ ਬਚਿਆ ਨੂੰ ਪੜਾਣਾ।
ਬਿਲਕੁਲ ਸਹੀ ਗੱਲ ਏ ਆਪਾਂ ਦੇਖੋ ਕਿੰਨੀ ਮਿਹਨਤ ਕਰਦੇ ਹਾਂ ਕਿਸ ਲਈ ਕਰਦੇ ਹਾਂ ਆਪਦੇ ਬੱਚਿਆਂ ਲਈ ਕਰਦੀਆਂ ਨਾ ਕਿ ਉਹ ਪੜ੍ਹਨਗੇ ਉਹ ਦੀ ਪੜ੍ਹਾਈ ਤੇ ਆਪਾਂ ਸੋਚਦੇ ਹਾਂ ਕਿ ਕਿਸੇ ਵੀ ਤਰ੍ਹਾਂ ਆਪਦੇ ਬੱਚਿਆਂ ਨੂੰ ਪੜ੍ਹਾਈਏ ਅਸੀਂ ਵਧੀਆ ਤੋਂ ਵਧੀਆ ਟਿਊਸ਼ਨ ਦੇਈਏ ਵੱਡਆ ਤੋਂ ਵੱਡੀ ਪੜ੍ਹਾਈ ਕਰਾਈਏ ਸਾਡੇ ਬੱਚੇ ਪੜ੍ਹੇ ਕੁਛ ਬਣੇ ਕਿੰਨੀ ਵਧੀਆ ਫ਼ਕਰ ਦੀ ਗੱਲ ਹੁੰਦੀ ਆ ਮਾਂ-ਪਿਓ ਦੇ ਲਈ।
ਉਹ ਤ ਸਵਾਲ ਹੈ ਕਿ ਮਾਂ-ਪਿਓ ਕਿਤਨਾ ਆਪਣੇ ਆਪਣੇ ਮਾਘਸ਼ਾਲੀ ਬੋਲਦਾ ਜੇ ਬੱਚਾ ਸਟੈਂਡ ਹੋ ਜਾਂਦਾ ਆਪਣੀ ਭੈਰਾਂ ਚ ਖੜਾ ਹੋ ਜਾਂਦੇ ਤਾਂ ਮਾਂ-ਪਿਓ ਦਾ ਜੀਵਨ ਸਫਲ ਹੋ ਜਾਂਦਾਂ।
ਨਹੀਂ ਵਧੀਆ ਗੱਲ ਐ। ਦੇਖੋ ਐਜੂਕੇਸ਼ਨ ਤਾਂ ਸਭ ਲਈ ਮੈਂ ਤਾਂ ਕੈਨੀ ਆਂ ਬੋਤ ਜ਼ਰੂਰੀ ਐ। ਅੱਜ-ਕੱਲ੍ਹ ਦੇ ਟਾਈਮ ਚ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਨਾ।
ਹਾਂਜੀ, ਮੈਨੂੰ ਵੀ ਬਹੁਤ ਅੱਛਾ ਲੱਗਿਆ ਗੱਲ ਕਰਕੇ ਉਹਦੇ ਕਦੇ-ਕਦੇ ਬਹਿ ਕੇ ਫਿਰ ਡਿਸਕਸ ਕਰਾਂਗੇ ਜੀ।
ਠੀਕ ਐ, ਠੀਕ ਐ ਚਲੋ ਜੀ ਸਸਰੀ ਕਾਲ।
ਹਾਂਜੀ ਸਸਰੀ ਕਾਲ ਜੀ।